ਸਤਿ ਸ਼੍ਰੀ ਅਕਾਲ ਜੀ ਕੀ ਹਾਲ? ਚਲੋ ਜੀ ਹੋਰ ਕਿਦਾਂ ਕੀ, ਕਰ ਰਹੇ ਉਹ
ਰੋਟੀ ਖਾ ਰਹੇ ਆਲੂ ਤੇ ਪਰਾਂਠੇ ਆ ਜਾਓ ਖਾ ਲੋ
ਹਾਂਜੀ ਬਸ ਜੀ ਖਾਓ ਅਸੀਂ ਵੀ ਬਸ ਨਾਸ਼ਤੇ ਦੀ ਤਿਆਰੀ ਕਰ ਰਹੇ ਹਾਂ। ਬਸ ਖਾਵਾਂਗੇ ਅਸੀਂ ਵੀ ਅਸੀਂ ਅਸੀਂ ਵੀ ਇਹੀ ਬਣਾਇਆ ਬਸ ਸੰਡੇ ਹੈ ਨਾ ਅੱਜ ਕੱਲ੍ਹ ਤੇ ਸੰਡੇ ਵਿੱਚ ਇਹੀ ਚੱਲਦੇ।
ਇਹੀ ਕਿ ਦੇ ਪਰਾਂਠੇ?
ਹਾਂ ਬਣਾਏ ਹਾਂ ਪਰ ਮੈਂ ਨਹੀਂ ਖਾ ਰਹੀ ਗਰਮੀ ਵਿੱਚ ਦਿਲ ਨਹੀਂ ਕਰ ਰਿਹਾ ਗੁਰਦੁਆਰਿਓ ਲੰਗਰ ਮਿਲ ਗਿਆ ਸੀਗਾ ਉਹੀ ਥੋੜ੍ਹਾ ਜਿਹਾ। ਖਾ ਲਿਆ। ਹਾਂਜੀ ਬਸ ਚਾਹ ਬਣਾਉਣ ਲੱਗੀ ਹਾਂ ਥੋੜ੍ਹੀ ਮੈਂ ਕਿਹਾ ਚਾਹ ਪੀ ਲੀਏ। ਚਾਹ ਨਾ ਪਿਓ ਸੁਸਤੀ ਆ ਜਾਂਦੀ ਹੈ। ਅੱਛਾ ਜੀ ਚਲੋ ਠੀਕ ਹੈ ਜੀ ਹੋਰ ਹਾਂਜੀ ਹ ਹਾਂ
ਤੁਸੀਂ ਕਿਚਨ ਚ ਹੋਰ।
ਨਹੀਂ ਮੇਰੇ ਘਰੇ ਕੋਈ ਕੰਮ ਨ ਕਰ ਸਾਰੇ ਉਥੇ ਫੋਨਾਂ ਚ ਵੜੇ ਰਹਿੰਦੇ ਆ ਨਾ ਵਿਚਾਰੀ
ਅੱਛਾ ਆਪਣੇ ਫੋਨਾਂ ਚ ਵੜੇ ਰਹਿੰਦੇ ਆ।
ਸ ਆਪਣੀ ਕੋਈ ਕੱਲਮ ਕ ਜੀ ਕਦੀ ਕਦੀ ਮੇਰੀ ਕੁੜੀ ਕਰਾ ਦਿੰਦੀ ਹੈ ਜਦੋਂ ਆਉਂਦੀਏ ਸ਼ਾਮੀ। ਨਹੀ ਤੇ ਉਹਦੇ ਕੋਲ ਵੀ ਟਾਈਮ ਨ ਹੁੰਦਾ। ਸੰਭਧ
ਬਿਜੀ ਬੜੇ ਬੱਚੇ ਅੱਜ ਕੱਲ
ਹਾਂਜੀ ਕੁਛ ਬਿਜੀ ਹੈ ਵੀ ਇਹ ਕੁੱਛ ਜਾਣ ਕੇ ਫੋਨਾਂ ਚ ਵੀ ਵੜ ਜਾਂਦੇ ਆ ਕੁੱਛ ਜਾਣ ਕੇ ਬਾਥਰੂਮ ਚ ਵੜ ਜਾਂਦੇ ਆ ਕਿ ਕੰਮ ਨਾ ਕਰਨਾ ਪਵੇ ਉਹ ਨਿਕਲਦਾ ਹੀ ਨੀ ਅੰਦਰੋਂ। ਬਸ ਆਵਾਜ਼ਾਂ ਮਾਰ ਮਾਰ ਕੇ ਮਾਰ ਮਾਰ ਕੇ ਉਹਨਾ ਨੂੰ ਕੱਢੀ ਦਾ ਹਮ ਉਹਨਾ ਨੂੰ ਲੱਗਦਾ। ਅੱਛਾ ਹਾਂ ਇਹ ਸਹੀ ਦੱਸਿਆ ਤੁਸੀਂ ਅੱਗੇ ਤੋਂ ਨਾ ਏਦਾਂ ਹੀ ਕਰਿਆ ਕਰਨਾ ਅਸੀ ਪਹਿਲੇ ਨੀ ਦੱਸਿਆ ਸੀ।
ਲਾਈਟ ਬੰਦ ਕਰਦਿਆ ਕਰੋ ਫਿਰ ਉਹ ਬਾਹਰ ਆ ਜਾਏਗੀ ਡਰ ਦੇ ਮਾਰੇ
ਹੁਣ ਮੈਨੂੰ ਇਹੀ ਕੰਮ ਕਰਨੇ ਪੈਣੇ ਆ। ਚਲੋ ਹੋਰ ਸਦਾ ਹੀ ਚੱਲ ਰਿਹਾ।
ਮੇਰੀ ਪੜ੍ਹਾਈ ਚੱਲਦੀ ਹੈ ਮੈਂ ਪੜ੍ਹਾਈ ਕਰਦੀ ਹਾਂ।
ਕਿੱਦਾਂ ਚੱਲਦੀ ਤੁਹਾਡੀ ਪੜ੍ਹਾਈ ਪੜੋਈ।
ਸਹੀ ਚਲ ਰਹੀ ਹੈ?
ਚ ਹੋਰ ਹੋਰ ਕੌਣ ਕੌਣ ਘਰੇ ਤੁਹਾਡੇ? ਪਾਪਾ ਹੈ ਹੋਰ ਬਰਦਰ ਹੈ ਉਹ ਕਿੱਦਾਂ ਦਾ?
ਉਹ ਨਲਾਇਕ
ਅੱਛਾ ਸਭ ਨੂੰ ਇਹੀ ਲੱਗਦਾ ਮੁੰਡੇ ਨਾਲਾਇਕ ਹੁੰਦੇ ਏ।
ਹਮ ਕੰਮ ਹੀ ਨੀ ਕਰਦਾ ਕੰਮ ਨੀ ਕਰਦਾ ਪੂਰਾ ਦਿਨ ਫੋਨ ਚਲਾਉਂਦਾ।
ਇਹੀ ਤੇ ਹੈ ਨਾ ਬੱਚਿਆਂ ਦੇ ਨਾਲ ਜਿੰਨਾ ਮਰਜੀ ਸਮਝਾ ਲੋ ਕਿ ਹਜੇ ਤੁਹਾਡੀ ਪੜ੍ਹਨ ਲਿਖਣ ਦੀ ਉਮਰ ਹੈ ਪੜ ਲਓ ਨਹੀਂ ਸੁਣਦੇ
ਸੁਣਦੇ ਨੀਂ
ਚਲੋ ਤੁਸੀਂ ਖਾ ਲਿਆ ਫੁਲਕਾ ਫਲਕਾ ਆਪਣਾ
ਨਹੀਂ ਹਾਲੇ ਖਾਊਂਗੀ।
ਦੇਖੋ ਫੇਰ ਤੁਸੀਂ ਵੀ ਓਦਾਂ ਦੀ ਬੱਚੇ ਹੋ ਫਿਰ ਨਾਲ-ਨਾਲ ਕੰਮ ਨੀ ਕਰਦੇ
ਕੰਮ ਪਹਿਲੇ ਕਰਦਿਆਂ ਫਿਰ ਦੂਜਾ ਕੰਮ ਬਾਅਦ ਚੋਂ ਕਰਦਿਆਂ
ਤੇ ਨਾਲ ਨਾਲ ਕਰਲੋ ਨਾ ਦੋਨੋ ਕੰਮ ਤਾਂ ਹੀ ਜਲਦੀ ਹੋ ਜਾਂਦਾ ਫੇਰ ਇੱਕ ਟਾਈਮ ਦੋਨੋ ਕੰਮ ਹੋ ਜਾਂਦੇ ਆ।
ਨਾਲ ਨਾਲ ਨੀ ਹੁੰਦਾ। ਇੱਕੋ ਕੰਮ ਆਦਾ ਹੈ ਹਾਂ ਤੁਹਾਨੂੰ ਰਾਜਮਾ, ਚਾਵਲ ਬਣਾਣੇ ਆਦੇ ਐ?
ਕਿਨੂੰ?
ਤੁਹਾਨੂੰ
ਹਾਂਜੀ-ਹਾਂਜੀ ਦੱਸੋ?
ਵੈਸੇ ਕੋਈ ਦੱਸੋ ਮੈਨੂੰ ਫੇਰ
ਅੱਛਾ ਕਿੱਦਾਂ ਬਣਾਈ ਦੇ ਆ
ਹਾਂਜੀ,
ਬਿਲਕੁਲ ਦੱਸਾਂਗੇੇ,
ਦੱਸ ਚਲੋ,
ਰਾਜਮਾਂ ਬਣਾਣ ਦੇ ਵਾਸਤੇ ਕੀ ਕਰਨਾ ਹੁੰਦਾ ਪਹਿਲੇ ਰਾਜਮਾਂ ਨੂੰ ਚਾਰ ਪੰਜ ਘੰਟੇ ਪਾਣੀ ਚ ਪੇਓਦੋ
ਅੱਛਾ,
ਹੂੰ ਉਹ ਥੋੜੇ ਫੁੱਲ ਜਾਣਗੇ ਫੇਰ ਉਹਨੂੰ ਧੋ ਕੇ ਕੁੱਕਰ ਹੀ ਪਾ ਦੋ ਫੇਰਾ ਸੀਟੀਆਂ ਲਵਾ ਲੋ ਜਦੋਂ ਇੱਕ ਸੀਟ ਆਉਣ ਵਾਲੀ ਹੋਏਗੀ। ਤੇ ਉਹਨੂੰ ਸਿਮ ਤੇ ਕਰਦੋ,
ਅੱਛਾ,
ਸਿਮ ਤੇ ਕਰਨ ਤੋਂ ਬਾਅਦ ਉਹਨੂੰ ਪੰਦਰਾਂ ਮਿੰਟ ਰੱਖੋ
ਬਸ ਪੰਦਰਾਂ ਮਿੰਟ ਬਣ ਜਾਓਗੇ।
ਪੰਦਰਾਂ ਮਿੰਟ ਜਾਂ ਵੀਹ ਮਿੰਟ ਵਸੇ ਤਾਂ ਰਾਜਮਾ ਤੇ ਪੰਦਰਾਂ ਮਿੰਟ ਵਿੱਚ ਹੋ ਜਾਂਦੇ ਆ। ਹੂੰ,
ਰਾਜਵਾ ਪੰਦਰਾਂ ਮਿੰਟ ਚ ਹੋ ਜਾਂਦੇ ਏ
ਹਾਂਜੀ ਕਿਉਂਕਿ ਅਸੀਂ ਪਿਉਏ ਵੀ ਏ ਨਾ ਪੰਜ ਘੰਟੇ ਪਿਉਏ ਵੀ ਏ, ਪਾਣੀ ਵਿੱਚ ਹਾਂਜੀ, ਬਸ ਦੂਜੇ ਪਾਸੇ ਕੜਾਹੀ ਵਿੱਚ ਉਹਦਾ ਤੜਕਾ ਤਿਆਰ ਕਰ ਲਓ। ਪੰਜਾਬੀ ਰਾਜਮਾਂ ਤੇ ਬੜੇ ਫੇਮਸ ਹੁੰਦੇ ਆ ਤੇ ਤੜਕਾ ਵੀ ਉਹਦਾ ਦੇ ਹਿਸਾਬ ਨਾਲ ਲੱਗਦਾ।
ਅੱਛਾ ਉਹ ਕਿਵੇਂ?
ਉਹ ਇਵੇਂ ਕਿ ਰਾਜਮਾ ਦੇ ਹਿਸਾਬ ਨਾਲ ਜਿੰਨੇ ਰਾਜਮਾ ਹੈ ਉਹਨੇ ਉਹਦੇ ਹਿਸਾਬ ਨਾਲ ਤਿੰਨ ਚਾਰ ਪਿਆਜ ਲੈ ਲੋ ਉਹਨੂੰ ਛਿੱਲ ਕੇ ਧੋ ਕੇ ਗ੍ਰਾਇੰਡ ਕਰ ਲੋ,
ਹੂੰ,
ਗ੍ਰਇੰਡ ਕਰਕੇ ਉਹਨੂੰ ਤੇਲ ਵਿੱਚ ਫਰਾਈ ਕਰੋ। ਜਦੋਂ ਬਰਾਊਨ ਹੋ ਜਾਣ ਬਿਲਕੁਲ ਤੇ ਟਮੈਟੋ ਪਿਊਰੀ ਪਾ ਦੋ ਲਸਣ ਅਦਰਕ ਦੀ ਪੇਸਟ ਪਾ ਦੋ ਹਰੀ ਮਿਰਚਾਂ ਪਿੱਛੀਆਂ ਕੁੱਟੀਆਂ ਹੋਆਂ ਪਾ ਦੋ
ਅੱਛਾ,
ਤੇ ਉਹਨਾ ਨੂੰ ਫੇਰ ਅੱਛੀ ਤਰ੍ਹਾਂ ਗਾਲੋ,
ਹੂੰ-ਹੂੰ,
ਫਿਰ ਤੁਸੀਂ ਜਿੱਦਾਂ ਮਸਾਲੇ ਖਾਂਦੇ ਹੋ ਮਿਰਚ, ਲਾਲ ਮਿਰਚ ਧਨੀਆਂ ਪਾਊਡਰ ਜੋ ਜੋ ਵੀ ਮਸਾਲੇ ਪਾਂਦੇ ਔ ਅਪਨੇ ਔ ਪਾਓ ਅਪਨੇ ਟੇਸਟ ਦੇ ਅਕੋਡਿੰਗ
ਅੱਛਾ,
ਤੜਕੇ ਨੂੰ ਅੱਛੇ ਤਰ੍ਹਾਂ ਫਰਾਈ ਕਰੋ ਫਿਰ ਉਹਨੂੰ ਰਾਜਮ ਦੇ ਵਿੱਚ ਪਾ ਕੇ ਪੰਜ ਮਿੰਟ ਹੋਰ ਰੀਜਾਓ, ਫੇਰ ਔ ਪੂਰਾ ਮਸਾਲਾ ਰਾਜਮਾ ਦੇ ਵਿੱਚ ਮਿਕਸ ਹੋ ਜਾਂਨੇ ਏ ਹੂੰ ਇਹ ਬਣਦੇ ਨੇ ਪੰਜਾਬੀ ਰਾਜਮਾ
ਅੱਛਾ, ਮਿਰਚ ਵਗੈਰਾ ਸਭ ਕੁਛ ਨੋਰਮਲ ਅਸੀਂ ਨੋਰਮਲ ਖਾਂਦੇ ਆ ਤੇ ਨੋਰਮਲ ਰੱਖਨੇ ਆ।
ਹਾਂਜੀ-ਹਾਂਜੀ। ਜਿੱਦਾਂ ਤੁਸੀਂ ਮਸਾਲੇ ਖਾਂਦੇ ੳ ਬਸ ਓਨੇ ਮਸਾਲੇ ਰੱਖੋ। ਵੈਸੇ ਨੋਰਮਲ ਖਾਣਾ ਚਾਹੀਦਾ ਏ, ਤੇਜ ਮਸਾਲੇ ਤੇ ਨਹੀਂ ਖਾਣੇ ਚਾਹੀਦੇ। ਵਾਸਤੇ ਅੱਛੇ ਨੀ ਹੁੰਦੇ ਕਿਉਂਕਿ ਮਸਾਲਿਆਂ ਵਿੱਚ ਵੀ ਕੱਲ੍ਹ ਨੂੰ ਉਲਟਾ ਸਿੱਧਾ ਕੁਛ ਨਾ ਕੁਛ ਮਿਕਸ ਕੀਤੇ ਹੁੰਦੇ ਏ ਕੈਮੀਕਲ ਵਗੈਰਾ ਨਾ
ਅੱਛਾ, ਤੇ ਹਮ ਉਹ ੳਅ ਲੇ ਅਲੱਗ ਮਸਾਲੇ ਹੁੰਦੇ ਨਾ ਜਿਹੜੇ ਘਰੇ ਪਿਸਾਈ ਜਾਂਦੇ ਨੇ।
ਉਹ ਪਿਓਰ ਹੁੰਦੇ ਨੇ ਥੋੜ੍ਹੇ ਐ ਵੇ ਕਿ ਵੀ ਹਾਂ ਥੋੜ੍ਹੇ ਸਾਫ਼ ਸੁਥਰੇ ਹੁੰਦੇ ਐ। ਅਪਨੇ ਹੱਥੀ ਪਿੱਸੇ ਹੁੰਦੇ ਆ ਪਤਾ ਹੁੰਦੇ ਨਾ।
ਅੱਛਾ, ਉਹ ਕਿਵੇਂ ਬਣਦੇ ਨੇ
ਉਹ ਅਪਨੇ ਖੜੇ ਮਸਾਲੇ ਬਜ਼ਾਰੋ ਲਿਆ ਕੇ ਉਹਨੂੰ ਧੁੱਪਾ ਲਵਾਓ ਇ ਇਕ ਦੋ ਧੁੱਪਾਂ ਵਿੱਚ ਰੱਖੋ ਅੱਛੀ ਤਰ੍ਹਾਂ ਡਰਾਏ ਹੋ ਜਾਏ ਤੇ ਮਿਕਸੀ ਵਿੱਚ ਪਾ ਕੇ ਪੀਸ ਲੋ। ਹਾਂਦੇ ਫਰੈਸ਼ ਮਸਾਲੇ ਹੁਦੇ ਆ। ਹਾਂ ਉਹ ਤੇ ਕਿੰਨੇ ਮੀਨੇ ਨਿਕਲ ਜਾਂਦੇ ਆ ਸਾਲੋ ਸਾਲ ਚੱਲ ਜਾਂਦੇ ਆ ਘਰਦੇ ਬਣੇ ਹੋਏ ਨਾ।
ਸਾਲੋ ਸਾਲ ਚੱਲ ਜਾਂਦੇ ਖ਼ਰਾਬ ਨੀ ਹੁੰਦੇ।
ਹਮ।
ਓਕੇੇ ਇਹ ਜ਼ਿਆਦਾ ਵਧੀਆ ਫੇਰ ਬਾਜ਼ਾਰ ਵਾਲੋ
ਹਾਂਜੀ-ਹਾਂਜੀ-ਹਾਂਜੀ। ਤਾਜ਼ੇ ਮਸਾਲਿਆਂ ਦੀ ਖੁਸ਼ਬੂ ਵੀ ਅੱਛੀ ਆਂਦੀ ਏ, ਟੇਸਟ ਵੀ ਅੱਛਾ ਹੁੰਦੇ ਐ।
ਤੁਸੀਂ ਕਿਹੜੇ ਬਨਾਦੇ ੳ।
ਅਸੀ ਤੇ ਦੋਨੋਂ ਈ ਵਰਤ ਲੈਂਦੇ ਆ, ਕਦੀ ਬਾਜ਼ਾਰੀ ਲਿਆ ਕੇ ਪੀਸ ਲੈਂਦੇ ਆ ਘਰ ਕਦੇ ਰੇਡੀਮੇਟ ਈ ਲੇ ਆਈ ਦਾ। ਰੇਡੀਮੇਡ ਵੀ ਅੱਛੀ ਕੰਪਨੀ ਦੇ ਲੋ ਨਾ ਅੱਛੀ ਕੰਪਨੀ ਆਂਦੀ ਏ। ਰੇਡੀਮੇਟ ਵੀ ਲੈਨੇ ਅੱਛੀ ਕੰਪਨੀ ਦੇ ਲੋ ਚਾਹੇ ਮਹਿੰਗੇ ਆਨਗੇ। ਥੋੜੇ ਜੇ, ਅਛੇ ਉਹ ਵੀ ਅੱਛੇ ਹੁੰਦੇ ਆ ਹਮ।
ਠੀਕ ਹੈ ਇਹ ਵੀ ਸਹੀ ਏ ਰੇਡੀਮੇਡ ਆਲੇ ਵੀ ਠੀਕ ਹੈ।
ਹਾਂਜੀ ਹਾਂਜੀ ਅੱਜ ਕੱਲ੍ਹ ਬੱਚੇ ਰੇਡੀਮੇਡ ਜਿਆਦਾ ਲੈਂਦੇ ਨੇ ਨਾ ਹੁਨ ਸਾਰੇ ਕੰਮਾਂ ਕਾਰਾਂ ਜੋਬਾਂ ਵਾਲੇ। ਨੇ ਉਹ ਕਿੱਥੇ ਕੰਮ ਕਰਦੇ ਨਾ-
ਹਮ ਮੈਂ ਵੀ ਬਟ ਇੱਕ ਗੱਲ ਏ ਕਿ ਅਗਰ ਇੱਕ ਵਾਰੀ ਕਰ ਲਿਆ ਤੇ ਫੇਰ ਸਾਲ ਛੇ ਮੀਨੇ ਅਰਾਮ ਨਾਲ ਲਗ ਜਾਂਦੇ ਆ।
ਹਾਂ ਫਿਰ ਟਾਈਮ ਨਿਕਲ ਜਾਂਦੇ।
ਹਮ ਬਾਰ-ਬਾਰ ਨੀ ਕਰਨੇ ਪੈਂਦੇ ਚਲੋ, ਇਹ ਵੀ ਠੀਕ ਹੈ ਕਰਾਂਗੇ ਇਹ ਵੀ ਅਸੀਂ। ਟਰਾਏ ਕਿਸੇ ਤੇ
ਹਾਂਜੀ, ਜ਼ਰੂਰ-ਜ਼ਰੂਰ ਜੀ
ਹਾਂ ਹੋਰ ਨਾਲ ਰਾਜਮਾਂ ਦੇ ਤੁਸੀਂ ਦੱਸੇ ਨੀ ਚਾਵਲ ਚਾਵਲ ਕਿਵੇਂ ਕਦੇ
ਚਾਵਲ ਦੇਖੋ ਇਹਦੇ ਵਿੱਚ ਇਹ ਹੁੰਦਾ ਕਿ ਮਸਾਲੇ ਵਾਲੇ ਜਦੋਂ ਰਾਜਮਾਂ ਬਣ ਗਏ ਨੇ ਤੇ ਚਾਵਲਾਂ ਦਾ ਨਾ ਆਪਓਸ਼ਨ ਹੁੰਦਾ ਕਿ ਤੁਸੀਂ ਚਾਵਲ ਤੜਕੇ ਵਾਲੇੇ ਬਣਾਉਣੇ ਆ। ਕਿ ਜੀਰੇ ਵੇਲੇ ਬਣਾਉਣੇ ਆ ਇੱਕ ਹੁੰਦਾ ਪਲੇਨ ਜੀਰੇ ਵਾਲੇ ਜਿਹਦੇ ਵਿੱਚ ਸਿਰਫ ਸਾਲਟ ਹੁੰਦੇ। ਸਭ ਨਮਕ ਪਾਈਦਾ, ਜੀਰਾ ਪਾਈਦਾ ਹਨਾ। ਹੁੰਦੇ ਆ ਥੋੜੇ ਥੋੜੇ ਵਿਰਲੇ ਜਿਹਦੇ ਵਿੱਚ ਅਸੀਂ ਥੋੜੇ ਥੋੜੇ ਮਸਾਲੇ ਹੋਰ ਪਾ ਸਕਦੇ ਹਾਂ ।
ਅੱਛਾ।
ਜੀਰੇ ਦੇ ਨਾਲ ਲੂਣ ਪਾਇਆ ਲੂਣ ਦੇ ਨਾਲ ਥੋੜਾ ਅਹ ਗਰਮ ਮਸ ਮਸਾਲਾ ਪਾ ਲਿਆ ਅੱਧਾ ਚਮਚ ਲਾਲ ਮਿਰਚ। ਚ ਪਾ ਲਿਆ ਤੇ ਪ੍ਰੋਪਰ ਤੜਕਾ ਲੱਗ ਜਾਂਦਾ । ਜਿੰਨੇ ਅਸੀਂ ਚੌਲ ਲੈਂਦੇ ਜਿਵੇਂ ਅਸੀਂ ਇੱਕ ਗਲਾਸ ਚੌਲ ਨਾਪਿਆ। ਤੇ ਅਸੀਂ ਦੋ ਗਿਲਾਸ ਪਾਣੀ ਪਾਵਾਂਗੇ ਜੇ ਅਸੀਂ ਕੜਾਈ ਵਿੱਚ ਬਣਾ ਰਹੇ ਹਾਂ। ਠੀਕ ਹੈ ਜੇ ਅਸੀਂ ਕੁੱਕਰ ਈ ਰਹੇ ਤੇ ਫਿਰ ਅਸੀਂ ਡੇਢ ਗਲਾਸ ਪਾਣੀ ਪਾਵਾਂਗੇ। ਜਿਵੇਂ ਇੱਕ ਗਿਲਾਸ ਅਸੀਂ ਚੌਲਾਂ ਦਾ ਲਿੱਤਾ। ਤੇ ਡੇਢ ਗਿਲਾਸ ਪਾਣੀ ਦਾ ਪਾਵਾਂਗੇ ਏਦਾਂ ਹੋਵੇਗਾ। ਬਸ ਇੱਕ ਸਿਟੀ ਆਏਗੀ ਕੁੱਕਰ ਵਿੱਚ ਤੇ ਧੀਰੇ ਕਰਕੇ ਪੰਜ ਮਿੰਟ ਬੰਦ ਕਰ ਦਉ ਬਸ ਬਣ ਜਾਂਦੇ ਆ। ਕੁਕਿੰਗ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੁੰਦੀ ਬਸ ਕਰਨ ਵਾਸਤੇ ਟਾਈਮ ਚਾਹੀਦਾ। ਦਿਲ ਥੋੜਾ ਦਿਲੋਂ ਕਰੋਗੇ ਤੋ ਚੀਜ਼ ਬਹੁਤ ਟੇਸਟੀ ਸਵਾਦ ਬਣਦੀ ਐ।
ਅੱਛਾ।
ਸਾਰਾ ਧਿਆਨ ਆਪਣਾ ਰੋਟੀ ਵਿੱਚ ਦੇ ਕੇ ਰੋਟੀ ਸਬਜ਼ੀ ਬਣਾਓਗੇ ਤੇ ਉਹਦੀ ਉਹਦਾ ਫਾਇਦਾ ਵੀ ਬੜਾ ਆਉਂਦਾ ਐ। ਉਹ ਤਨ ਨੂੰ ਵੀ ਲੱਗਦਾ ਮਨ ਨੂੰ ਵੀ ਲੱਗਦਾ ਐ। ਬੁੱਧੀ ਨੂੰ ਵੀ ਲੱਗਦਾ ਐ। ਸਰੀਰ ਨੂੰ ਵੀ ਲੱਗਦਾ ਐ। ਸਾਡੇ ਬਾਬਾ ਹੀ ਆਹੀ ਕਹਿੰਦੇ ਆ ਨਾ ਕਿ ਜੈਸਾ ਮਨ ਵੈਸਾ ਅਨ ਵੈਸਾ ਮਨ ਹਨਾ ਜਿੱਦਾਂ ਅਸੀਂ ਜਿਸ ਨੀਅਤ ਨਾਲ ਰੋਟੀ ਸਬਜ਼ੀ ਬਣਾਉਂਦੇ ਹਾਂ ਵਾਹਿਗੁਰੂ ਵਾਹਿਗੁਰੂ ਕਰਕੇ ਬਣਾਓਗੇ ਤੇ ਉਹ ਲੰਗਰ ਦਾ ਕੰਮ ਕਰਦੀ ਹੈ ਤੇ ਉਹ ਅਸੀਂ ਖਾਵਾਂਗੇ ਤੇ ਸਾਡੇ ਮਨ ਨੂੰ ਵੀ ਲੱਗਦੀ ਹੈ। ਸਾਡੇ ਤਨ ਨੂੰ ਵੀ ਲੱਗ ਸਾਡੀ ਬੁੱਧੀ ਵੀ ਅੱਛੀ ਹੁੰਦੀ ਹੈ। ਸਾਡੇ ਸ਼ਕਤੀ ਨੂੰ ਤਾਕਤ ਮਿਲਦੀ ਹੈ। ਇੱਦਾਂ ਕਰਕੇ ਹਮੇਸ਼ਾ ਜਦੋਂ ਵੀ ਰਸੋਈ ਦਾ ਕੰਮ ਕਰੋ। ਵਾਹਿਗੁਰੂ ਦਾ ਨਾਮ ਲੈ ਕੇ ਵਾਹਿਗੁਰੂ ਵਾਹਿਗੁਰੂ ਕਰਕੇ ਰੋਟੀ ਸਬਜ਼ੀ ਦਾ ਕੰਮ ਕਰੋ ਤੇ ਉਹ ਸਿਰਫ਼ ਰੋਟੀ ਸਬਜ਼ੀ ਨਹੀਂ ਬਣਦੀ। ਉਹ ਲੰਗਰ ਦਾ ਰੂਪ ਲੈ ਲੈਂਦੀ ਹੈ।
ਅੱਛਾ-ਅੱਛਾ ਤਾਂ ਹੀ ਓ ਗੁਰ ਗੁਰਦੁਆਰੇ ਚ ਲੰਗਰ ਬਹੁਤ ਸਆਦ ਹੁੰਦਾ ਹੈ।
ਹਾਂ ਘਰ ਦਾ ਲੰਗਰ ਦੇਖੋ ਗੁਰਦੁਆਰੇ ਦੇ ਲੰਗਰ ਵਿਚ ਕੁਛ ਵੀ ਘੱਟ ਵੱਧ ਹੁੰਦਾ ਹੈ ਨਾ ਕਦੇ ਅਸੀਂ ਬੋਲ ਨਹੀਂ ਸਕਦੇ ਨਾ ਬੋਲ ਪਾਉਦੇ ਹਾਂ ਔਰ ਅਸੀਂ ਚੁੱਪ ਚੁਪ ਖਾਂਦੇ ਆ। ਸਾਨੂੰ ਉਹੀ ਸਵਾਦ ਉਪਲਬਧ ਹੈ। ਕਦੀ ਬਾਈ ਚਾਂਸ ਲੂਣ ਘੱਟ ਮਿਰਚ ਤੇਜ਼ ਕੁਛ ਵੀ ਆਉਂਦਾ ਤਾਂ ਫਿਰ ਵੀ ਅਸੀਂ ਖਾ ਲੈਂਦੇ। ਅਸੀਂ ਛੱਡਦੇ ਨਹੀਂ ਆ ਨਾ। ਹਾਂ ਤੇ ਘਰ ਵਿੱਚ ਵੀ ਏਦਾਂ ਦੀ ਆਦਤਾਂ ਵੀ ਪਉਣੀਆਂ ਚਾਹੀਦੀਆਂ। ਕਿ ਹਾਂ ਉਹਨਾਂ ਚ ਚਾਹ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਖਾਓ ਠੀਕ ਹੈ।
ਠੀਕ ਹੈ ਜੀ ਠੀਕ ਹੈ। ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਥੈਂਕ ਯੂ ਜੀ ਹੋਰ ਕਰਦੇ ਰਿਹਾ ਕਰੋ। ਆਉਂਦੇ ਮਿਲਦੇ ਰਿਹਾ ਕਰੋ ਠੀਕ ਹੈ। ਹਾਂਜੀ ਜਦੋਂ ਤੁਹਾਨੂੰ ਟਾਈਮ ਜਦੋਂ ਟਾਈਮ ਲੱਗੇ ਗੱਲ ਕਰ ਲਿਆ ਓਕੇ ਜੀ ਆਇਓ ਜੀ। ਜੀ ਆਇਓ ਜੀ। ਸਤਿ ਸ੍ਰੀ ਅਕਾਲ ।